ਹੈਲੋ ਸਸ ਰੀ ਕਾਲ, ਕੀ ਹਾਲ ਜੀ ਤੁਹਾਡੇ?
ਇਹ ਮੇਰੀ
ਹਾਂਜੀ -ਹਾਂਜੀ ਆ ਰਹੀ ਹੈ, ਤੁਹਾਨੂੰ ਆ ਰਹੀ ਹੈ ਮੇਰੀ।
ਹਾਂਜੀ ਹੁਣ ਆਰੀ ਐ ਸਾਫ਼ ਆ ਆ ਰਈ ਐ ਹੁਣ।
ਹਾਂਜੀ ਤੁਸੀਂ ਸਸ ਰੀ ਕਾਲ ਜੀ, ਤੁਸੀਂ ਠੀਕ ਹੋ ਜੀ।
ਹਾਂਜੀ -ਹਾਂਜੀ ਵਧੀਆ ਜੀ, ਤੁਸੀਂ ਸੁਣਾਓ ਠੀਕ ਹੋ।
ਬਸ ਜੀ ਵਧੀਆ ਹੋਰ ਘਰੇ ਘਰ ਪਰਿਵਾਰ ਸਾਰਾ
ਸ ਸਭ ਵਧੀਆ ਸਭ ਵਧੀਆ ਜੀ। ਤੁਸੀਂ ਦੱਸੋ?
ਆਪਾਂ ਵੀ ਵਧੀਆ ਜੀ ਵਧੀਆ ਹੋਰ ਤੁਹਾਡਾ ਬੇਟਾ ਠੀਕ ਆ?
ਹਾਂਜੀ ਮੇਰਾ ਬੇਟਾ ਠੀਕ ਹੈ ਬਿਲਕੁਲ ਸਹੀ ਹੈ। ਛੁੱਟੀਆਂ ਪਈਆ ਹੋਇਆਂ। ਥੋੜ੍ਹੀ ਪਲੈਨਿੰਗ ਕਰਦੇ ਆ ਜਾਣ
ਹਾਂਜੀ ਬਿਲਕੁਲ ਜਾਣਾ ਚਾਹੀਦਾ ਬੱਚਿਆਂ ਲਈ ਇਹੀ ਤਾਂ ਹੁੰਦਾ ਆ ਵੀ ਅਸੀਂ ਕਿੱਥੇ। ਘੁੰਮਣ ਜਾਈਏ ਛੁੱਟੀਆਂ ਚ। ਸਾਰਾ।
ਸਹੀ ਗੱਲ ਹੈ ਹੱਲੇ ਤੇ ਸਟਾਰਟਿੰਗ ਹੋਈ ਸੀ ਛੁੱਟੀਆਂ ਦੀ ਸਟਾਰਟਿੰਗ ਹੋਈ ਸੀ ਤੇ ਉਹ ਉਹਦੇ ਅ ਪਿੱਛੇ ਪਿਆ ਸੀ। ਉੱਧਰ ਜਾਣ ਲਈ ਹਾਂ ਅਨੰਦਪੁਰ ਸਾਹਿਬ। ਫਿਰ ਅਸੀਂ ਉੱਥੇ ਮੱਥਾ ਟੇਕ ਕੇ ਆਏ ਸੀ।
ਅੱਛਾ ਬਹੁ ਬਹੁਤ ਹੀ ਵਧੀਆ। ਆਪਾਂ ਵੀ ਸੋ ਸਚ ਰਹੇ ਹਾਂ ਵੀ ਆਪਾਂ ਵੀ ਚੱਲੀਏ ਅਨੰਦਪੁਰ ਸਾਹਿਬ। ਪਰ ਸਾਡਾ ਹਜੇ ਬਣਦਾ ਨੀ ਆ ਕੁਛ ਲ ਕਿਉਂਕਿ ਮੇ
ਪਰ ਹਾਲੇ ਤੁਸੀਂ ਜਾਓ ਵੀ ਨਾ ਨਾ ਜਾਓ ਕਿਉਂਕਿ ਨਾ ਗਰਮੀ ਬਹੁਤ ਆ ਓ ਤੇ। ਤੇ ਰੂਮਸ ਵਗੈਰਾ ਮਿਲਣੇ ਬੜੇ ਮੁਸ਼ਕਿਲ ਹੈ ਜੇ ਅਸੀਂ ਘਰੋਂ ਬੁਕਿੰਗ ਕਰਾ ਕੇ ਜਾ ਰਹੇ ਹਾਂ ਨਾ ਫਿਰ ਤਾਂ ਬੜਾ ਬੈਨੀਫਿਟ ਹੈ। ਬਟ ਉੱਥੇ ਜਾ ਕੇ ਬੜਾ ਮੁਸ਼ਕਿਲ ਹੈ ਉੱਰ ਗਰ ਮੀ ਇੰਨੀ ਹੈ ਬਹੁਤ ਗਰਮੀ ਹੈ।
ਅੱਛਾ ਗਰਮੀ।
ਸਾਨੂੰ ਤੇ ਬੜਾ ਮੁਸ਼ਕਿਲ ਮਿਲਿਆ ਹਾਂ ਸਾਨੂੰ ਤਾਂ ਬਹੁਤ ਮੁਸ਼ਕਿਲ ਮਿਲਿਆ ਸੀ ਅਸੀਂ ਅਹ ਡੇਢ ਘੰਟਾ ਅਸੀਂ ਪਹਿਲੇ ਘੁੰਮਦੇ। ਘੁੰਮਦੇ ਰਹੇ ਘੁੰਮਦੇ ਰਹੇ ਇਹਨੂੰ ਪੁ ਛ ਉਹਨੂੰ ਕੁਛ ਤੇ ਕੀ ਕਹਿੰਦੇ ਫਿਰ ਜਾ ਕੇ ਸਾਨੂੰ। ਕਿਸੇ ਨੇ ਦੱਸਿਆ ਕਿ ਨਾ ਦਸ ਮਿੰਟ। ਦੀ ਦੂਰੀ ਤੇ ਨਾ। ਡੇਰਾ ਹੈਗਾ ਏ ਤੇ ਉੱਥੇ। ਉੱਥੇ ਚਲੇ ਜਾਓ ਫਿਰ ਉੱਥੇ ਸਾਨੂੰ ਰੂਮ ਮਿਲਿਆ।
ਹਾਂਜੀ ਹਾਂਜੀ। ਭੈਣ ਜੀ ਮੈਂ ਇੱਕ ਹੋਰ ਗੱਲ ਕਰਨੀ ਸੀ ਤੁਹਾਡੇ ਨਾਲ। ਜੇ ਤਾਂ ਕਿਸੇ ਨੂੰ ਡਾਇਟ ਦੀ ਲੋੜ।
ਅੱਛਾ ਠੀਕ ਠੀਕ ਹੈ।
ਅ ਵੇ ਵੇਟ ਆਣਾ। ਦਾਂ ਠੀਕ ਤੁਸੀਂ ਜ਼ਰੂਰ ਮੇਰਾ ਕੌ ਟੈਕ ਜਾਇਓ। ਆਪਾਂ ਡਾਇਟ ਵੀ ਦਿੰਦੇ ਹ ਤੇ ਆਪਾਂ ਬਿਲਕੁਲ ਜੀ। ਬਿਲਕੁਲ--ਬਿਲਕੁਲ। ਬਿਲਕੁਲ, ਬਿਲਕੁਲ ਜੀ। ਮੈਂ ਤੁਹਾਨੂੰ ਦੱਸ
ਕਿਉਂਕਿ ਨਾ ਐਕਚੁਲੀ ਮੈਂ ਨਾ ਯੋਗਾ ਸਟਾਰਟ ਕੀ ਨਾ ਹੁਣੇ ਹਫ਼ਤੇ ਹਫ਼ਤਾ ਹੋਇਆ ਸੀ ਹਫ਼ਤਾ ਡੇਢ ਹੋਇਆ ਮੈਨੂੰ ਮੈਂ ਯੋਗਾ ਸਟਾਰਟ ਕੀਤੀ ਹੈ ।ਤੇ ਪਰ ਉਹ ਜਿੱਥੇ ਮੈਂ ਯੋਗਾ ਜਾ ਰਹੀ ਹਾਂ ਉਹ ਮੈਨੂੰ ਜ਼ਿਆਦਾ ਫੈਲ ਨਹੀਂ ਲੱਗਦੀ ਕਿਉਂਕਿ ਮੈਂ ਉਹਦੇ ਕੋਲ ਦੀਏਤਵਤ ਹਾਂਜੀ ਡੇ ਹਫਤਾ ਹੋ ਹ ਹੋ ਮਨ ਤੇ ਨਾ ਮੈਨੂੰ ਥੋੜ ਨਾ ਲਗ ਰ ਮਲਬ ਪ੍ਰੋਫਲ ਲਗ ਰ ਮ ਓ ਕੋਲ ਡ ਚਟ ਮੰਗਦੀ ਮਨ ਮ ਕਰ ਦੇਂਦੇ ਨ। ਸ਼ਾਇਦ
ਤੁਸੀਂ ਮੈਨੂੰ ਅਹ ਤੁਸੀਂ ਮੈਨੂੰ ਮਿਲੋ ਮੈਂ ਤੁਹਾਨੂੰ ਡਾਇਟ
ਹਾਂਜੀ, ਹਾਂਜੀ ।ਕੋਈ ਨੀ ਜ ਜ਼ਰੂਰ ਆਵ
ਤੁਸੀਂ ਮੈਨੂੰ ਕੀ ਤੁਸੀਂ ਦੱਸੋਗੇ ਅੱਜ ਤੁਸੀਂ ਕੀ ਬਣਾਇਆ ਤੁਸੀਂ ਕੀ ਖਾਧਾ ਅੱਜ
ਅੱਜ, ਅੱਜ ਮੈਨ ਆਏ ਸੀ ਪਲਾਓ ਮਿਕਸ ਪਲਾਓ ਸਬਜ਼ੀ ਮਿਕਸ ਵੈ। ਲਾਓ ਬਣਾਏ ਸੀ ਨਾਲ ਬਣਾਇਆ ਸੀ ਪੀਂਡ ਦੀ ਸਬਜ਼ੀ। ਹਾਂਜੀ ।ਮੇਰੇ ਬੇਟੇ ਨੂੰ ਨਾ ਉਹ ਬਹੁਤ ਪਸੰਦ ਹਨ ਕੋਫਤੇ ਅ ਕੀ ਕਹਿੰਦੇ ਨਾ ਕੀਦੇ ਪਨੀਰ ਰ ਆਲੂ ਦੇ ਕੋਫਤੇ ਬੜੇ ਪਸੰਦ ਹਨ ਤੇ ਉਹ ਵੀ ਮ ਡਏ ਨਾਲ ਹੈਲੋ। ਹੈਲੋ। ਹੈਲੋ ਮੇਰੀ ਅ ਆਵਾਜ਼ ਆ ਰਹੀ ਹੈ ਤੁਹਾਨੂੰ--ਹੈਲੋ ਅਵਾਜ ਨਈ ਆ ਰੇਇ ।